ਕੀ ਹਾਲ ਏ ਸਿੱਖੋ?
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਹੈਲੋ।
ਹੈਲੋ ਅਵਾਜ ਆਰੀ, ਹਾਂਜੀ-ਹਾਂਜੀ, ਕਿ ਕਰ ਰੇ?
ਬਸ ਬੈਠੀ ਸੀ, ਫੇਰ ਹੁਨ ਨਾਕੇ।
ਹੋਰ ਕਲਰ ਲਗੋਣਾ ਈ, ਬਹੁਤ ਦਿਨ ਦਾ ਮਨ ਕਰ ਲਗੋਣ ਦਾ ਸੀ। ਮੌਸਮ ਵੀ ਬਾਰਿਸ਼ ਵਾਲਾ ਹੋਣ ਡਿਆ ਵਾਰ-ਵਾਰ ਤੇ ਜੀਅ ਨੀ ਕਰਨ ਡਈ ਲਵੋਣ ਦਾ। ਤੇ ਫਿਰ ਮੈਂ ਕਿਹਾ ਚਲੋ ਅੱਜ ਲਗਾਈ ਲੈਂਨੇ ਆ ਕਰਕੇ।
ਹਾਂਜੀ, ਹਾਂ ਹੈਲੋ, ਹੈਲੋ, ਹਾਂਜੀ-ਹਾਂਜੀ ਆ ਰੀ ਏ ਨਾ।
ਕਿਚਨ ਚ ਦੇਖਦੀ ਆ ਬਾਕੀ, ਮੈਂ ਵੀ ਚਾਹ-ਚੂ ਪੀ ਕੇ ਬੈਠੀ ਆਂ।
ਨਿੱਕੀ ਹੋਰ ਕੀ ਕਰਨ ਡਈ, ਆਪਣੇ ਵਾਲ ਦੋਵੇਂ ਪਾਸੋਂ ਦੀ ਤਰ੍ਹਾਂ ਖਿੱਚ ਕੇ ਤੇ ਜਿਸ ਤਰ੍ਹਾਂ ਦਾੜੀ ਥੱਲੇ ਐ ਗੋਲ-ਗੋਲ ਕਰਨ ਡੀ ਆਂ।
ਹੂੰ।
ਮੈਂ ਦਾੜ੍ਹੀ ਬਨਣ ਡੀ
ਹੂੰ।
ਹਾਂ। ਬੰਦ ਕਰਤਾ ਕੀ? ਬਦਮਾਸ, ਉਹ ਅੰਦਰ ਗਈਆਂ ਤੇ ਬਾਹਰੋਂ ਦੀ ਬੰਦ ਕਰਕੇ ਰੱਖ ਦਿੱਤਾ, ਦਰਵਾਜ਼ਾ। ਕੀ ਹੋ ਗਿਆ? ਦੋਨੋ ਦਿਨ ਆਉਣ ਡਈਆ, ਡੰਗਰਾਂ ਨਿੱਕੇ ਜਿਹੀਆਂ ਪਾਈਆ ਹੋਈਆਂ ਫਰਾਕਾ। ਓ ਨਈਂ ਕਰਨਾ ਰਹਿੰਦੇ, ਰਹਿਣਦੇ ਪੁੱਤ ਖੋਲ ਦੇਣੀ ਇਹਨਾਂ ਨੇ ਹੁਣੇ, ਉਹ ਖੋਲ ਦੇਣੀ ਨਾਂ ਰੋ ਤੂੰ। ਮਨ ਵੀ ਨੀ ਹੁੰਦਾ। ਹੈਲੋ।